ਸ਼੍ਰੀਕਲਪਨਾ
ਸਤਿ ਸ਼੍ਰੀ ਅਕਾਲ ਜੀ
ਹੋਰ ਠੀਕ ਹੋ ਭਾਜੀ
ਹਾਂਜੀ ਵਧੀਆ ਜੀ ਵਧੀਆ ਤੁਸੀਂ ਕਿਦਾ
ਹੋਰ ਘਰ ਸਭ ਠੀਕ ਠਾਕ
ਵਧੀਆ ਜੀ ਤੁਸੀਂ ਮੈਂ ਲੇਤਾਂ ਹੋਇਆ ਸੀ
ਅੱਛਾ ਅੱਛਾ ਹੋਰ ਛੁੱਟੀਆਂ 'ਚ ਕਿਤੇ ਗਏ ਸੀ ਵੀਰ ਜੀ।
ਨਹੀਂ ਛੁੱਟੀਆਂ ਚ ਮੈਂ ਕਿਤੇ ਵੀ ਨਹੀਂ ਰਿਹਾ ਮੈਨੂੰ ਟਾਈਮ ਨ ਲੱਗਿਆ
ਅੱਛਾ ਅੱਛਾ ਹੋਰ ਮੈਂ ਸੁਣਿਆ ਤੁਸੀਂ ਮੇਲੇ 'ਤੇ ਗਏ ਸੀ
ਹਾਂਜੀ ਅੱਜ ਗਿਆ ਸੀ ਮੇਲੇ ਤੇ ਬੜਾ ਮਜ਼ਾ ਆਇਆ
ਅੱਛਾ ਅੱਛਾ ਕੀ ਹੈਗਾ ਸੀ ਮੇਲੇ 'ਚ ਉੱਥੇ
ਮੇਲੇ ਚ ਬੜੇ ਵਧੀਆ ਝੋਲੇ ਹੈਗੇ ਸੀ। ਖਾਣ ਪੀਣ ਦਾ ਬੜਾ ਵਧੀਆ ਪ੍ਰੋਗਰਾਮ ਸੀ। ਡਾਂਸ ਸਟੇਜ ਸੀਗਾ ਅਤੇ ਬੜੀ ਬੜਾ ਰਸ਼ ਹੈਗਾ ਸੀ ਵਧੀਆ
ਰਸ਼ ਹੈਗਾ ਸੀ ਉੱਥੇ
ਹਾਂਜੀ ਉੱਥੇ ਆਪਾਂ ਨੂਡਲਸ ਖਾਧੇ ਤੇ ਸ਼ੇਕ ਪੀਤਾ ਤੇ ਨਾਲੇ ਆਈਸ ਕਰੀਮ ਬੜੀ ਵਧੀਆ ਸੀਗੀ ਉਹ ਆਈਸ ਕਰ੍ਰੀਮ ਚ ਨਾ ਥੋੜਾ ਜਿਹਾ ਮਿ ਮਤਲਬ ਫਲੇਵਰ ਹੀ ਪਾਉਂਦੇ ਨੇ ਬਾਜ਼ਾਰ ਵਾਲੇ ਤਾਂ
ਅੱਛਾ ਅੱਛਾ
ਬਾਕੀ ਖਾਣ ਦਾ ਮਨ ਕਰੇ ਚੀਜ਼ ਲਿਖਾ ਲਿੱਤੀ ਫਿਰ ਆਪਾਂ ਝੂਲਾ ਲ ਲਿੱਤਾ ਜੁੱਲਾ ਲੈ ਕੇ ਆਪ ਆਪਾਂ ਫੇਰ ਥੱਲੇ ਆਏ ਜੁਲਾ ਲੈ ਕੇ
ਅੱਛਾ
ਇੱਕ ਦਮ ਨਾ ਇੱਕ ਮੁੰਡੇ ਨੂੰ ਚੱਕਰ ਆ ਗਏ,
ਅੱਛਾ ਅੱਛਾ
ਉਹ ਡਿੱਗ ਪਿਆ
ਅੱਛਾ
ਕਹਿੰਦਾ ਮੈਨੂੰ ਚੱਕਰ ਆ ਰਿਹਾ ਨੇ ਫੇ ਉਹਨੂੰ ਚੱਕਿਆ ਆਪਾਂ
ਅੱਛਾ-ਅੱਛਾ
ਕਿ ਉਹਦੇ ਉਹਦੇ ਉੱਤੇ ਪਾਣੀ ਸੁੱਟਿਆ
ਅੱਛਾ
ਫਿਰ ਉਹ ਥੋੜ੍ਹੀ ਦੇਰ ਬਾਅਦ ਉਹਨੂੰ ਹੋਸ਼ ਆਈ ਫਿਰ ਉਹਨੂੰ ਕੁਛ ਖਵਾਇਆ ਹੋਇਆ ਕਹਿੰਦਾ ਮੇਰਾ ਪੇਟ ਘੁੰਮ ਗਿਆ
ਉਹ ਉਹਨੂੰ ਝੂਲੇ ਝੂਲੇੇ 'ਚ ਦਿੱਕਤ ਹੋ ਗਈ ਹੋਣੀ ਹੈ ਨਾ
ਹਾਂਜੀ ਫੇਰ ਉਹਨੂੰ ਦਵਾਈ ਦਵਾਈ
ਅੱਛਾ-ਅੱਛਾ, ਅੱਛਾ ਅੱਛਾ ਝਉਲਾ ਜਿਆਦਾ ਹਾਈਟ ਵ ਲ ਹੈਗਾ ਸੀ
ਹਾਂਜੀ ਵਧਿਆ ਤੇ ਸੀ ਉੱਥੇ
ਅੱਛਾ -ਅੱਛਾ ਜਿਆਦਾ ਉੱਚਾ ਹੋਣਾ ਨਾ।
ਹਾਂਜੀ ਭੂਗੋਲ ਭੂਗੋਲ ਚੰਡੋਲ ਚੰਡੋਲ ਹਾਂਜੀ। ਚੰਡੋਲ
ਅੱਛਾ ਅੱਛਾ
ਉਹ ਗੋਲ ਗੋਲ ਗੋਲ ਬੱਚੇ ਬੜੇ ਬੱਚੇ ਹੈਗੇ ਸੀ ਛੋਟੇ ਛੋਟੇ, ਵੱਡੇ ਵੱਡੇ
ਸਾਡੇ ਬੱਚੇ ਵੀ ਕਹਿੰਦੇ ਪਏ ਆ ਨਾ ਬਈ ਸਾਨੂੰ ਲੈ ਕੇ ਜਾਓ ਤੇ ਤੁਹਾਡੀ ਮੰਮੀ ਨੇ ਦੱਸਿਆ ਹੈਗਾ ਵੀ ਸਾਡੇ ਬੱਚੇ ਗਏ ਹੋਏ ਹੈ।
ਹਾਂਜੀ ਅਸੀਂ ਗਏ ਸੀ ਅੱਜ ਗਏ ਸੀ ਹੁਣੇ ਆਏ ਹਾਂ,
ਤਾਂ ਮੈਂ ਤੁਹਾਨੂੰ ਫੋਨ ਕੀਤਾ ਮੈਂ ਕਿਹਾ ਪੁੱਛਾਂ ਤੁਸੀਂ ਤੁਸੀਂ ਦੱਸੋ ਸੋ ਮੇਲੇ ਤਾਂ ਵੀ ਛੋਟੇ ਬੱਚਿਆਂ ਦਾ ਮਤਲਬ ਹੈਗਾ ਵੈ
ਮੈਂ ਆਉਣ ਲੱਗਿਆ ਮੇਰੀ ਦਾਦੀ ਦਾ ਫ਼ੋਨ ਆ ਗਿਆ।
ਅੱਛਾ ਜੀ।
ਦਾਦੀ ਕਹਿਣ ਲੱਗੀ ਬਈ ਭੁੱਖ ਲੱਗੀ ਕੁਛ ਲੈਂਦਾ ਆਈ।
ਅੱਛਾ- ਅੱਛਾ
ਮੈਂ ਫਿਰ ਉਹਨਾਂ ਵਾਸਤੇ ਬਰਗਰ ਤੇ ਸਪਰਿੰਗ ਰੋਲ ਲੈ ਲੀਤੇ। ਤੇ ਦਾਦੀ ਖ਼ੁਸ਼ ਹੋ ਗਈ।
ਤੁਹਾਡੀ ਦਾਦੀ ਖਾ ਲੈਂਦੀ ਹੈ ਬਰਗਰ
ਹਾਂਜੀ ਸਭ ਕੁੱਝ ਖਾ ਲੈਂਣ ਚਟੋਰੀ ਹੈਗੀ।
ਉਹ ਕੀ ਕਹਿੰਦੇ ਆ ਕਿ ਅਤੇ
ਆਈਸ ਕਰ੍ਰੀਮ ਮੋਮੋਸ ਸਪਰਿੰਗ ਰੋਲ ਸਾਰੇ ਫੇਵਰਟ ਹੈਗੇ ਨੇ ਦਾਦੀ ਜੀ ਦੇ
ਅੱਛਾ- ਅੱਛਾ ਸਾਡੇ ਬੱਚੇ ਤੇ ਹੁਣ ਕਈ ਵਾਰ ਘਰ ਬਣਾ ਲੈਂਦੇ ਹੈਗੇ ਆ ਕਈ ਵਾਰ ਬਾਜ਼ਾਰ ਤੇ ਲਿਆਂਦੇ ਹੈਗੇ ਨੇ ਉਹਨਾਂ ਨੂੰ ਵੀ ਅੱਛੇ ਲੱਗਦੇ ਆ ਨਾ।
ਹਾਂਜੀ
ਹੂੰ ਸਾਡੇ ਬੱਚੇ ਤਾਂ ਸੈਂਡਵਿਚ ਬਣਾ ਲੈਂਦੇ ਹੈਗੇ ਆ ਮੇ ਕਹਿੰਦੇ ਆ ਸੈਂਡਵਿਚ ਖਾਣੇ ਆ ਫੇਰ ਹਰ ਟਾਈਮ ਤੇ ਬਾਜ਼ਾਰ ਤਾਂ ਨਹੀਂ ਖਾਇਆ ਜਾਂਦਾ।
ਸੈਂਡਵਿਚ ਸੈਂਡਵਿਚ ਵਿਚ ਕੀ- ਕੀ ਪੈਂਦਾ।
ਸੈਂਡਵਿਚ ਵਿੱਚ ਅਸੀਂ ਤਾਂ ਪਿਆਜ਼ ਕੱਟ ਲੈਂਣੇ ਹਾਂ ਬਰੀਕ- ਬਰੀਕ ਛੋਟੇ -ਛੋਟੇ ਜਿਹੇ ਉਹ ਨਾਲ ਤੋਂ ਉਹ ਜਿਹੜੀ ਗੋਭੀ ਹੁੰਦੀ ਨਾ ਪੱਤਾ ਗੋਭੀ ਥੋੜੀ ਜਿਹੀ ਉਹ ਪਾਲੋ ਥੋੜ੍ਹੀ ਜਿਹੀ ਗਾਜਰ ਕੁਤਰ ਕੇ ਪਾ ਲੋ ਵਿੱਚ ਤਾ ਨਾਲ ਥੋੜੇ ਜਿਹੇ ਸਵੀਟ ਕੋਨ ਪਾਲੋ ਥੋੜਾ ਜਿਹਾ ਛੋਟਾ- ਛੋਟਾ ਪਨੀਰ ਕੱਟ ਕੇ ਪਾਲੋ। ਅਤੇ ਜੀ ਅੱਜ ਕੱਲ੍ਹ ਤਾਂ ਮੈਨੂੰ ਮਿਊਨੀਸ ਦੇ ਪੈਕਟ ਮਿਲ ਜਾਂਦਾ ਹੈਗਾ ਬਜ਼ਾਰ ਤੋਂ ਹੀ ਅਗਰ ਉਹ ਲਿਆਂਦਿਓ ਤਾਂ ਠੀਕ ਹੈ ਨਹੀਂ ਤਾਂ ਆਪਾਂ ਤਾਂ ਮਲਾਈ ਪਾ ਦਿੰਦੇ ਹਾਂ ਦੋ ਚਮਚ ਥੋੜੀ ਜਿਹੀ ਅੱਧੀ ਕਟੋਰੀ ਸ ਇਹ ਮਿਕਸਚਰ ਤਿਆਰ ਕਰਕੇ ਨਾ ਉਹਦੇ ਵਿੱਚ ਤਿੰਨ ਚਾਰ ਚਮ 'ਚ ਮਲਾਈ ਦੇ ਪਾਲੋ।
ਇਹ ਕਟੋਰੀ 'ਚ ਕਿੰਨੇ ਬਣ ਜਾਂਦੇ ਨੇ ਸੈਂਡਵਿਚ
ਉਹਦੇ 'ਚ ਚਾਰ ਬਣ ਜਾਂਦੇ ਨੇ ਇੱਕ ਕਟੋਰੀ ਵੈਜੀਟੇਬਲ 'ਚ ਇੱਕ ਕਟੋ ਹਾਂਜੀ-ਹਾਂਜੀ ਇੱਕ ਕਟੋਰੀ ਸਬਜ਼ੀ ਹੋਵੇ ਨਾ।
ਵਧੀਆ ਹੁੰਦੇ ਨੇ ਵੈਸੇ ਖਾਣ 'ਚ
ਘਾਰ ਦੇ ਤੇ ਹੈਲਦੀ ਹੁੰਦੇ ਨੇ ਵਧੀਆ ਆਪਣੀ ਪਸੰਦ ਦੀ ਸਬਜ਼ੀਆਂ ਪਾਓ ਤੁਸੀਂ ਨਾ- ਨਾ ਤੁਹਾਡੀ ਮਰਜ਼ੀ ਚਾਹੇ ਬਰੋਕਲੀ ਪਾ ਲਓ ਕੱਦੂਕਸ ਕਰਕੇ ਵਿਚ ਕੁਛ ਵੀ ਪਾਲੋ ਮਲਾਈ ਪਾ ਲੋ ਹਾਂਜੀ -ਹਾਂਜੀ ਮਲਾਈ ਪਾ ਲੈਂਦੇ ਹਾਂ ਆਪਾਂ ਤੇ ਮਲਾਈ ਪਾ ਲਈ ਤੇ ਨਾਲ ਨਮਕ ਤੇ ਕਾਲੀ ਮਿਰਚ ਪਾ ਲੈਂਣੇ ਆਂ।
ਅੱਛਾ
ਬਸ ਉਹਦਾ ਮਿਕਕਸਚਰ ਬਣਾ ਲੈਂਦੇ ਆਂ। ਆਪਣਾ ਬ੍ਰੈਡ ਦੇ ਵਿੱਚ ਇੱਕ ਸਲਾਈਸ ਉੱਤੇ ਲਗਾ ਕੇ ਸਲਾਈਸ ਬ੍ਰੈਡ ਦੇ ਉੱਪਰ ਲਗਾਂਣੇ ਹਾਂ। ਆਪਣਾ ਟੋਸਟਰ ਹੈਗਾ ਗੈਸ ਤੇ ਸਿੱਕਣ ਵਾਲਾ ਸਾਡੇ ਕੋਲ
ਅੱਛਾ
ਉਹਦੇ ਵਿੱਚ ਗਰਮ ਕਰ ਲੈਂਦੇ ਹ ਆਪਾਂ ਉਹ ਬਹੁਤ ਵਧੀਆ ਗ੍ਰੀਲਰ ਤੇ ਖ਼ਰਾਬ ਹੋ ਗਿਆ ਸੀ। ਫਿਰ ਆਪਾਂ ਹੁਣ ਗੈਸ ਵਾਲੇ ਹੀ ਟੋਸਟਰ ਲਿੱਤਾ ਹੋਇਆ ਨਾ ਉਹਦੇ 'ਚ ਬਣਾ ਲੈਂਦੇ ਹਾਂ।
ਮੈਂ ਤਾਂ ਸੋਚ ਰਿਹਾ ਸੀ ਕਿ ਮੈਂ ਨਾ ਸ਼ਿਮਲਾ ਜਾਵਾਂ ਘੁੰਮਣ
ਅੱਛਾ- ਅੱਛਾ
ਓਧਰ ਘੁੰਮਣ 'ਚ ਬੜਾ ਮਜਾ ਆਂਦਾ। ਪਹਾੜ ਹੈਗੇ ਨੇ ਸਾਰੀ ਜਗ੍ਹਾ ਤੇ ਫੋਟੋ -ਫੋਟੋ ਫੋਰਟ ਬੜੇ ਹੈਗੇ ਨੇ ਉੱਥੇ ਫੋਟੋ ਕਲਿੱਕ ਕਰਵਾਓ ਜਿੱਥੇ ਮਰਜ਼ੀ
ਅੱਛਾ ਅੱਛਾ ਫੇਰ ਜਾਣਾ ਤੁਸੀਂ
ਚਾਰ ਪੰਜ ਦਿਨ ਪਹਿਲੇ ਮੈਂ ਵੀਡੀਓ ਵੇਖੀ ਸੀ ਭੀੜ ਬੜੀ ਸੀਗੀ ਉੱਥੇ ਨਾ ਰਸ਼ ਹੈਗਾ ਸੀ ਜਾਮ ਲਗਿਆ ਸੀ ਪੂਰਾ ਤਾਂ ਹੁਣ ਸੋਚਦੇ ਹ ਬਈ ਹੁਣ ਥੋੜ੍ਹੀ ਜਿਹੀ ਛੀੜ ਹੋਈ ਉੱਥੇ ਉੱਥੇ ਜਾਵਾਂਗੇ
ਅੱਛਾ ਅੱਛਾ ਅੱਛਾ
ਉੱਥੇ
ਫੈਮਿਲੀ ਨਾਲ ਜਾਓਗੇ ਕਿ ਦੋਸਤਾਂ ਨਾਲ ਜਾਓਗੇ ਤੁਸੀਂ
ਦੋਸਤਾਂ ਨਾਲ ਜਾਗੇ ਜੀ
ਅੱਛਾ ਅੱਛਾ ਜਿਵੇਂ ਜਾਣਾ ਬਾਏ ਟ੍ਰਰੇਨ ਬੱਸ ਜਾਂ ਆਪਣੀ ਗੱਡੀ ਦੀ ਆਪਣੀ ਕਨਵੈਂਸ ਲੈ ਕੇ ਜਾਊਂਗੀ
ਗੱਡੀ ਤੇ ਦੇਵਣੀ ਦੀ ਗੱਡੀ ਚ
ਅੱਛਾ ਅੱਛਾ ਰੈਂਟਸ ਦੇ ਨਾਲ ਆਪਣੇ
ਹਾਂਜੀ
ਅੱਛਾ ਅੱਛਾ ਚਲੋ ਪਤਾ ਕੀ ਇੱਥੇ ਬੜੀ ਗਰਮੀ ਹੈਗੀ ਹੈ ਨਾ ਸ਼ਿਮਲੇ 'ਤੇ ਠੰਡਾ ਹੈਗਾ
ਹਾਂਜੀ ਠੰਡਾ ਹੈਗਾ ਫਿਰ ਉਓਧਰੋਂ ਦੀ ਆ ਕੇ ਆਪਾਂ ਜਾਵਾਂਗੇ ਰਿਸ਼ੀਕੇਸ਼
ਅੱਛਾ ਅੱਛਾ
ਉੱਧਰ ਥੋੜਾ ਜਿਹਾ ਘੁੰਮ ਗ ਲਕਸ਼ਮਣ ਝੂਨਾ ਝੂਲਾ ਵੇਖ ਕੇ ਫਿਰ ਰ ਜਾਵਾਂਗੇ ਰਫਟਿੰਗ ਕਰਨ
ਠੀਕ ਠੀਕ ਏ
ਰਾਸ ਹੁੰਦੀ ਉੱਥੇ ਜਿਵੇਂ ਵੀਹ ਕਿਲੋਮੀਟਰ ਦੀ ਪੱਚੀ ਕਿਲੋਮੀਟਰ ਦੀ ਤੀਹ ਕਿਲੋਮੀਟਰ ਦੀ ਚਾਲੀ ਕਿਲੋਮੀਟਰ ਦੀ ਪੰਤਾਲੀ ਕਿਲੋਮੀਟਰ ਦੀ
ਅੱਛਾ ਜੀ
ਉੱਥੇ ਰਾਫਟਿੰਗ ਦੇ ਜਿਵੇਂ ਅਗਰ ਤੁਸੀਂ ਨਵੇਂ ਨਵੇਂ ਹੈਗੇ ਹੋ ਕੋਈ ਜਾਣਕਾਰ ਨੀ ਹੈਗਾ ਉੱਤਰ ਤਾਂ ਫ ਦੋ ਦੋ ਹਜ਼ਾਰ ਰੁਪਏ ਲੈਂਦੇ ਨੇ ਉਹ ਚਾਲੀ ਕਿਲੋਮੀਟਰ ਦੇ ਅਗਰ ਕੋਈ ਜਾਣਕਾਰ ਹੈਗਾ ਤਾਂ ਉਹ ਨੌ ਸੌ ਹਜ਼ਾਰ ਚ ਕਰਵਾ ਦਿੰਦਾ ਹੈ
ਅੱਛਾ ਠੀਕ ਠੀਕ ਹੈ
ਚਾਲੀ ਪੰਤਾਲੀ ਕਿਲੋਮੀਟਰ ਕਰਾ ਦਿੰਦਾ ਬੜਾ ਮਜ਼ਾ ਹੁੰਦਾ
ਉਹ ਹੁੰਦੀ ਕੀ ਇਹ ਰਾਤਿੰ
ਰਾਫਟਿੰਗ ਹੁੰਦੀ ਹੈ ਇੱਕ ਨਾ ਬੋਟ ਹੋਏਗੀ ਉਹਦੇ ਚ ਬੰਦੇ ਹੋਣਗੇ ਦਸ
ਅੱਛਾ ਜੀ
ਤੇ ਆਪਣਾ ਉੱਥੇ ਚਪੂ ਚਪੂ ਨਾਲ ਚਲਾਉਣੀ ਪੈਂਦੀ ਉਹ ਸਾਰਿਆਂ ਨੂੰ ਚਪ ਦੇਦੇ ਨਗੇ ਲਾਈਫ ਜਾਕਟ ਦੇਦੇ ਨ ਬਲੂਨਲ ਨਾਲ ਬੰਦਾ ਅਗਰ ਪਾਣੀ ਚ ਡਿੱਗ ਵੀ ਗਿਆ ਤਾਂ ਡੁਬੇਗਾ ਨੀ ਉਤੇ ਉਕਤੇ ਰਹੇਗਾ ਉਹਦੇ ਚ ਨਾ ਹਵਾ ਭਰੀ ਹੁੰਦੀ ਹੈ ਕੌਮ ਲੱਗੀ ਹੁੰਦੀ ਹੈ
ਅੱਛਾ ਜੀ
ਤੇ ਉਹ ਬੰਦੇ ਨੂੰ ਪਾਣੀ ਚ ਡੁੱਬਣ ਨੀ ਦਿੰਦੀ।
ਅੱਛਾ ਜੀ।
ਤੇ ਜਿਹੜੀ ਬੋਟ ਹੁੰਦੀ ਹੈ ਉਹਦੇ ਉਹ ਵੀ ਹਵਾ ਵਾਲੀ ਹੁੰਦੀ ਹੈ ਉਹ ਉੱਤੇ ਹੀ ਰਹਿੰਦੀ ਹੈ ਪਾਣੀ ਦੇ ਥੱਲੇ ਨੀ ਆਦੀ।
ਅੱਛਾ-ਅੱਛਾ ਠੀਕ-ਠੀਕ।
ਚੱਕੂ ਚਲਾਉਂਦੇ ਰਹੋ ਬੋਟ ਅੱਗੇ ਜਾਏਗੀ ਜੇ ਉਲਟਾ ਚਲਾਓਗੇ ਪਿੱਛੇ ਜਾਏਗੀ ਅਗਰ ਕੋਈ ਅ ਅੱਗੋਂ ਦੀ ਲਹਿਰ ਆਉਂਦੀ ਫੇਿਰ ਸਾਰਿਆਂ ਨੂੰ ਥੱਲੇ ਪਹਿਣਾ ਹੁੰਂਦਾ ਹੈ ਬਈ ਬੈਦ ਥੱਲੇ ਗੈਕਡਾਊ
ਅੱਛਾ ਅੱਛਾ ਮਤਲਬ ਪਾਣੀ 'ਚ ਜਾਣਾ ਤੇ ਇਹਦੀ ਵੀ ਟਰਕ ਹੁੰਦੀ ਹੈ ਸਾਰੀ
ਹਾਂਜੀ ਸਾਰੀ ਟ੍ਰਿਪ ਹੁੰਦੀ ਵਧੀਆ
ਅੱਛਾ ਅੱਛਾ ਉਹ ਸਮਝਾਉਂਦੇ ਹੋਏਗੇ ਨਾ ਪਹਿਲੇ
ਸਮਝਾਉਂਦੇ ਨੇ ਸਾਰਾ ਕੁਛ ਹੈਲਮਟ ਪਾਉਂਦੇ ਨੇ ਬੈਲਟ ਲਗਾਉਂਦੇ ਨੇ ਲਾਈਫ ਜੈਕੇਟ ਦੀ ਸਾਰਾ ਕੁਛ
ਉਹਨਾਂ ਦੇ ਅੱਛਾ ਜ ਉਹਨਾਂ ਦੇ ਟ੍ਰੇਨਰ ਅੰਦਰ ਆਉਦੇ ਨੇ ਨਾਲ ਵੋਟ ਦੇ ਵਿੱਚ ਇੱਕ ਦੋ ਬੰਦੇ
ਟ੍ਰੇਨਰ ਟ੍ਰੇਨਰ ਹੁੰਦੇ ਨੇ ਜੀ ਪਛੇ ਮਸ਼ੀਨ ਵੀ ਲੱਗੀ ਹੁੰਦੀ ਉਹਦੇ ਹੋਠ ਦੇ ਹਾਂ ਪੂਰੀ ਪੂਰੀ ਸੇਫਟੀ ਹੁੰਦੀ ਹੈ ਤੇ ਨਾਲੇ ਬੋਟ ਦੇ ਪਾਸੇ ਵੀ ਰੱਸੀਆਂ ਲੱਗੀਆਂ ਹੁੰਦੀਆਂ ਨੇ ਕੋਈ-ਕੋਈ ਡੁੱਬੇ ਤਾਂ ਫੜ ਲ
ਅੱਛਾ-ਅੱਛਾ ਠੀਕ-ਠੀਕ ਅੱਛਾ।
ਸ਼ਿਮਲਾ ਅਸੀਂ ਦੋਸਤਾਂ ਨਾਲ ਜਾਵਾਂਗੇ। ਪਹਿਲੇ ਤੋਂ ਇੱਥੋਂ ਦੀ ਰੂਮ ਬੁੱਕ ਕਰਾਣਾ ਪੈਂਦਾ।
ਅੱਛਾ ਜੀ।
ਜੇ ਇਥੇ ਇੱਥੋਂ ਦੀ ਕਰਵਾਓਗੇ ਫੇਰ ਤਾਂ ਪਏਗਾ ਤੁਹਾਨੂੰ ਰੂਮ ਕੁਛ ਪੱਚੀ ਸੌ, ਦੋ ਹਜ਼ਾਰ ਰੁਪਏ ਦਾ। ਅਗਰ ਉੱਥੋਂ ਦੀ ਕਰਵਾਓਗੇ ਫਿਰ ਪੰਜ ਛੇ ਹਜ਼ਾਰ ਮੰਗ ਲੈਂਦੇ ਨੇ ਐਟ ਦੀ ਟਾਈਮ ਤੇ। ਦੋ ਚਾਰ ਦਿਨ ਪਹਿਲਾਂ ਕਰਵਾਓਗੇ ਫੇਰ ਡਿਸਕਾਊਂਟ ਵੀ ਮਿਲਦਾ ਹੈ ਤੇ ਰੇਟ ਵੀ ਘੱਟ ਮਿਲੇਗਾ।
ਅੱਛਾ ਜੀ।
ਅਗਰ ਉੱਧਰ ਜਾ ਕੇ ਕਰਵਾਓਗੇ ਫੇਰ ਪੰਜ ਛੇ ਹਜ਼ਾਰ ਰੁਪਏ ਮੰਗ ਲੈਂਦੇ ਨੇ।
ਪਹਿਲੇ ਫਿਰ ਸ਼ਿਮਲਾ ਜਾਓਗੇ ਤੁਸੀ?
ਪਹਿਲਾਾਂ ਸ਼ਿਮਲਾ ਫਿਰ ਰਿਸ਼ੀਕੇਸ਼।
ਅੱਛਾ-ਅੱਛਾ ਬਸ ਸਾਡੇ ਬੱਚੇ ਅਜੇ ਛੋ ਤੇ ਆ ਨਾ ਸਾਡੇ ਬੱਚੇ ਨੀ ਜਾਂਦੇ ਨਾ ਸਾਡੇ ਬਿਨਾਂ ਕੱਲੇ ਨੀ ਜਾਂਦੇ ਨਾ
ਕਿੰਨੇ ਸਾਲਾਂ ਦੇ ਹੈਗੇ ਨੇ।
ਹਜੇ ਮੇਰੇ ਬੱਚੇ ਛੋਟੇ-ਛੋਟੇ ਨੇ ਨਾ, ਇੱਕ ਅੱਠ ਸਾਲ ਦਾ ਇੱਕ ਇੱਕ ਹਾਂਜੀ ਇੱਕ ਮੇਰਾ ਬੇ ਇੱਕ ਮੇਰਾ ਮੁੰਡਾ ਦਸ ਸਾਲ ਦਾ, ਇੱਕ ਅੱਠ ਸਾਲ ਦਾ ਹੈਗਾ।
ਅੱਛਾ
ਹਾਂਜੀ-ਹਾਂਜੀ, ਹਾਂਜੀ ਉਹ ਫਿਰ ਸਾਡੇ ਬੀਨਾ ਤਾਂ ਜਾਂਦੇ ਨੀ ਨਾ।
ਉਹ ਤਾਂ ਫੇਰ ਤੁਹਾਡੇ ਨਾਲ ਹੀ ਜਾਂਦੇ ਹੋਣਗੇ। ਰਿਸ਼ੀਕੇਸ਼ ਇੱਕ ਜਗ੍ਹਾ ਹੈਗੀ ਉੱਥੇ ਨਾ ਕੈਂਪਿੰਗ ਹੁੰਦੀ ਏ।
ਅੱਛਾ ਜੀ
ਕੈਂਪਿੰਗ ਤੁਹਾਨੂੰ ਚਾਰ ਬੰਦਿਆਂ ਨੂੰ ਇੱਕ ਟੈਂਟ ਦੇ ਦੇਣਗੇ ਉਹ।
ਅੱਛਾ-ਅੱਛਾ
ਤੇ ਤੇਰਾਂ ਸੌ ਰੁਪਏ ਇੱਕ ਬੰਦੇ ਦੀ ਫੀਸ ਹੈਗੀ ਐਂਟਰੀ।
ਅੱਛਾ ਜੀ
ਉਹਦੇ ਚ ਤੁਹਾਨੂੰ ਚਾਰ ਬੰਦਿਆਂ ਨੂੰ ਇੱਕ ਟੈਂਟ ਦੇਣਗੇ।
ਅੱਛਾ ਜੀ
ਉਹਦੇ ਚ ਇੱਕ ਦਿਨ ਦਾ ਪੂਰਾ ਪੈਕੇਜ ਹੈਗਾ। ਸਵੇਰੇ ਬ੍ਰੇਕਫਾਸਟ ਦਾ। ਦੁਪਹਿਰੀ ਲੰਚ ਦਾ ਤੇ ਰਾਤੀ ਡਿਨਰ ਦਾ।
ਅੱਛਾ ਜੀ ਠੀਕ-ਠੀਕ।
ਉਸ ਤੋਂ ਬਾਅਦ ਅਗਲੇ ਦਿਨ ਦੀ ਸਵੇਰ ਦੀ ਚਾਹ
ਅੱਛਾ ਜੀ
ਤੇ ਦੁਪਹਿਰ ਦਾ ਲੰਚ ਹੈਗਾ
ਅੱਛਾ ਜੀ ਠੀਕ-ਠੀਕ ਅੱਛਾ ਜੀ।
ਤੇ ਬਫੇ ਹੈਗਾ ਅਨਲਿਮਟਡ। ਸਵੇਰੇ, ਦੁਪਹਿਰੀ ਤੇ ਰਾਤੀ ਦਾ। ਤੇਰਾਂ ਸੌ ਰੁਪਏ ਪਰ ਪਰਸਨ ਡੇਢ ਸੌ
ਅੱਛਾ-ਅੱਛਾ
ਉਹ ਤੁਹਾਡੀ ਇੱਛਾ ਬਈ ਤੁਸੀਂ ਲੈਣਾ ਜਾਂ ਫਿਰ ਕਮਰਾ ਲੈਣਾ।
ਅੱਛਾ-ਅੱਛਾ ਠੀਕ-ਠੀਕ। ਵੈਸੇ ਤੁਹਾਡੇ ਹਿਸਾਬ ਨਾਲ ਕੀ ਠੀਕ ਹੈ ਰਿਹਾ ਕ ਉਹ ਕੈਂਪਿੰਗ ਠੀਕ ਰਹਿੰਦੀ ਕਿ
ਕੈਂਪਿੰਗ ਵਾਲਾ ਠੀਕ ਕੈਂਪਿੰਗ ਵਾਲਾ ਠੀਕ ਹੈਗੇ। ਜੇ ਚਾਰ ਬੰਦੇ ਜਾਣਗੇ, ਜੇ ਚਾਰ ਬੰਦੇ ਜਾਣਗੇ
ਹਾਂਜੀ ਹਾਂਜੀ
ਜੇ ਚਾਰ ਬੰਦੇ ਜਾਣਗੇ ਪੱਚੀ ਸੌ ਰੁਪਏ ਦਾ ਕਮਰਾ ਹੈਗਾ ਹੈ।
ਅੱਛਾ ਜੀ
ਠੀਕ ਹੈ ਉਸ ਤੋਂ ਬਾਅਦ ਖਾਣਾ ਪੀਣਾ ਅਲੱਗ ਹੈਗਾ ਹੈ ਤੇ ਉੱਥੇ ਖਾਣਾ ਪੀਣਾ ਵੀ ਵੇਚਿਆ ਗਿਆ ਸਾਰਾ ਤੇ ਤੇਰਾਂ ਸੌ ਰੁਪਏ ਇੱਕ ਬੰਦਾ ਲੈਣਗੇ ਉਹ ਦੋ ਦਿਨ ਦਾ
ਅੱਛਾ ਜੀ
ਖਾਣਾ ਪੀਣਾ ਵਿੱਚ ਹੈਗਾ ਸਾਰਾ ਤੇ ਡੀਜੇ ਨਹੀਂ ਚਪਾਤੀ ਵੀ ਹੈਗੀ
ਚਲੋ ਭਾਅਜੀ ਏਦਾਂ ਹੈ ਤੁਸੀਂ ਪਹਿਲੇ ਘੂਮ ਆਓ ਫਿਰ ਸਾਨੂੰ ਵੀ ਦੱਸਣਾ ਅਸੀਂ ਵੀ ਚੱਲਾਂਗੇ ਫਿਰ ਅਸੀਂ ਤੇ ਆਪਣੀ ਫੈਮਿਲੀ ਨਾਲ ਜਾਵਾਂਗੇ ਅਸੀਂ ਆਪਣੀ ਫੈਮਿਲੀ ਨਾਲ ਜਾਵਾਂਗੇ ਨਾ ਠੀਕ ਹਾਂਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ,
ਸਤਿ ਸ਼੍ਰੀ ਅਕਾਲ
ਠੀਕ ਹੈ ਜੀ